ਹੈਲੋ, ਹੈਲੋ ਸਤਿ ਸ਼੍ਰੀ ਅਕਾਲ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
ਹਾਂਜੀ, ਮੈਂ ਠੀਕ ਤੁਸੀਂ ਠੀਕ ਹੋ।
ਮੈਂ ਵੀ ਠੀਕ। ਹਾਂਜੀ, ਸਭ ਠੀਕ, ਤੁਸੀਂ ਦੱਸੋ ਤੁਹਾਡੇ ਘਰ ਸਭ ਠੀਕ।
ਹਾਂਜੀ, ਬੱਸ ਸਭ ਠੀਕ।
ਕੀ ਅੱਜ ਤੁਸੀਂ ਕਿਵੇਂ ਫ਼ੋਨ ਕੀਤਾ। ਹਾਂਜੀ, ਹਾਂਜੀ
ਬਰ ਮੈਂ ਆਪਣੇ ਬੱਚਿਆਂ ਦੇ ਬਾਰੇ ਪੁੱਛਣਾ ਸੀ, ਤੁਹਾਡੇ ਕੋਲੋਂ।
ਹਾਂਜੀ, ਹਾਂਜੀ, ਹਾਂਜੀ ਪੁੱਛੋ।
ਅਨਹੈਲਥੀ ਫੂਡ ਬੜਾ ਖਾਂਦੇ ਨੇ, ਬੜਾ ਪਰੇਸ਼ਾਨ ਕਰਦੇ ਨੇ, ਮੈਂ ਬੜਾ ਮਨਾ ਕਰਦਾ ਵਾਂ ਏਨਾਂ ਨੂੰ। ਤੁਸੀ ਵੀ ਪੈਲੇ
ਹਂ।
ਥੋੜਾ ਜਿਆ ਹੈਵੀ ਹੈਗੀ ਸੀ, ਫੈਟੀ ਹੈਗੇ ਸੀ। ਤੁਸੀਂ
ਹਾਂਜੀ ਹਾਂਜੀ। ਮੈਂ ਤੇ ਕਾਫ਼ੀ ਹੋ ਗਈ ਸੀ। ਹਾਂ, ਮੈਂ ਪੈਲੇ ਕਾਫ਼ੀ ਹੈਲਦੀ ਹੁੰਦੀ ਸੀ, ਤੁਆਡੇ ਡੋਟਰ ਔਰ ਸਨ ਕਿੰਨੀ-ਕਿੰਨੀ ਏਜ ਦੇ ਆ?
ਡੋਟਰ ਹੈ ਅੱਠ ਸਾਲ ਦੀ, ਸਨ ਹੈ ਦਸ ਸਾਲ ਦਾ।
ਅੱਛਾ। ਮਤਲਬ ਅੱਛਾ, ਹੁਣ ਤੋਂ ਈ ਓ ਤੁਸੀਂ ਹੈਲਦੀ ਬ ਹੈਲਦੀ ਤੇ ਛੋ ਹਜੇ ਤੇ ਛੋਟੇ ਆ ਕਾਫ਼ੀ। ਅਨਹੈਲਦੀ ਹਜੇ ਤਾਂ ਵੈਸੇ ਘੱਟ ਈ ਖਾਣਾ ਚਾਈਦਾ ਪਰ ਬੱਚੇ ਨਾ ਸਾਮਣੇ ਦੇਖ ਕੇ ਥੋੜਾ ਕਰ ਖਾ ਲੈਂਦੇ ਆ।
ਹਂ। ਵੈਸੇ ਮੇਰਾ ਵੀ ਵੇਟ ਜ਼ਿਆਦਾ ਹੈਗਾ ਲੇਕਿਨ ਮੈਨੂੰ ਕੀ ਕਰਾਣਾ ਚਾਈਦਾ, ਤੁਸੀਂ ਕੀ ਕਰਦਾ ਆਪਣੇ ਓਦੇ ਵਾਸਤੇ ਫਿਟ ਰੈਣ ਆਸਤੇ।
ਮੈਂ ਨਾਂ, ਲਾਈਕ ਮੈਂ ਬੋਹਤ ਜ਼ਿਆਦਾ ਨਾਂ ਫੈਟੀ ਹੋ ਗਈ ਸੀ। ਤੇ ਮੈਂ ਤੇ ਮਤਲਬ ਮੋਸਟਲੀ ਜੋ ਮੈਂ ਆਪਣੇ-ਆਪ ਤੇ ਕੰਮ ਕੀਤਾ ਸੀ। ਮੈਂ ਤੇ ਓ ਕੀ ਕੈਂਦੇ ਆ, ਮਤਲਬ ਮੈਂ ਨਾਂ ਵਿੱਚੇ ਥੋੜੀ ਕੋਫੀ ਸਟਾਰਟ ਕਰ ਸੀ ਬਲੈਕ ਕੌਫੀ, ਪਰ ਓਦੇ ਨਾਲ ਮੈਨੂੰ ਪਤਾ ਚੱਲਿਆ ਵੇਟ ਤੇ ਮੇਰਾ ਲੂਜ ਹੋ ਰਿਆ ਸੀ ਪਰ ਮੇਰੀ ਬੋਡੀ ਇੰਨੀ ਓ ਹੋ ਰੀ ਸੀ, ਮਤਲਬ ਲਾਈਕ ਹਰ ਹਰ ਟਾਈਮ ਮੈਂ ਉੱਠਦੀ ਸੀ ਖਾਲੀ ਪੇਟ ਕੌਫੀ ਕੁਛ ਖਾਧਾ ਉਸ ਤੋਂ ਬਾਅਦ ਕੌਫੀ। ਫੇਰ ਓ ਬੋਤ ਅਨਹੈਲਦੀ ਹੋ ਗਿਆ ਸੀ। ਬੋਡੀ ਵਸ ਕਿੱਥੇ ਨਾ ਕਿਥ ਤੇ ਇਨ ਫਿਊਚਰ ਓ ਨੁਕਸਾਨ ਦਿੰਦੀ ਮੈਨੂੰ, ਫੇਰ ਮੈਂ ਓ ਛੋੜਤਾ। ਫੇਰ ਉਸ ਤੋਂ ਬਾਅਦ ਮੈਂ ਨਾ ਲਾਈਕ ਇੱਕ ਬੋਤ, ਤੁਸੀਂ ਓ ਆਪਣੇ ਨਾਂ ਡੋਟਰ ਔਰ ਸੰਨ ਨੂੰ ਵੀ ਖਾ ਸਕਦੇ ਓ, ਮੈਂ ਇੱਕ ਸੈੱਲਡ ਬਣਾਇਆ ਸੀ, ਲਾਈਕ ਓ ਮੈਂ ਦੇਖਿਆ ਸੀ ਕਿੱਥੋਂ ਫਿਰ ਓਨੂੰ ਮੈਂ ਕੁਛ ਆਪਣੇ ਹਿਸਾਬ ਨਾਲ ਅੱਛਾ ਕਰਕੇ ਓ ਇੱਕ ਓ ਇ ਇੱਕ ਓ ਆਂਦੇ ਆ ਨਾਂ, ਵੈਜੀਟੇਬਲ ਆਵੋ ਕਾਡੋ ਤਾਨੂੰ ਪਤਾ ਹੋਏਗਾ।
ਹਾਂਜੀ, ਹਾਂਜੀ, ਹਾਂਜੀ।
ਹਾਂਜੀ ਤੇ ਮੈਂ ਓਦਾ ਬਣਾਇਆ ਸੀ, ਲਾਈਕ ਉਹ ਜੋ ਸਬਜ਼ੀ ਨੀਂ ਹੁੰਦੀ ਓ ਬਰੋਕ ਗ੍ਰੀਨ ਵਲੀ ਜੋ ਗੋਭੀ ਵੱਕਣ ਦੀ ਹੁੰਦੀ ਐ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਹਾਂ ਤੇ ਮੈਂ ਨਾ, ਮਤਲਬ ਅਲੱਗ-ਅਲੱਗ ਤਰੀਕੇ ਦੀ ਸਬ ਵੈਜੀਟੇਬਲਸ ਲਿੱਤੀਆਂ ਸੀ, ਬਰੋਕਲੀ ਲਿੱਤੀ ਸੀ। ਔਰ ਖੀਰਾ ਲਿੱਤਾ ਸੀ, ਮੈਂ ਖੀਰੇ ਨੂੰ ਨਾਂ ਅੱਛੇ ਨਾਲ ਵਾਸ਼ ਕਰ ਲਿਆ ਸੀ। ਓਦੇ ਉੱਤੇ ਦਾ ਜੋ ਓ ਹੁੰਦੀ ਐ ਨਾਂ ਉੱਪਰ ਦੀ ਲੇਅਰ, ਜਿਨੂੰ ਅਸੀਂ ਹਟਾ ਦੇਣੇ ਆਂ।
ਹਾਂਜੀ, ਹਾਂਜੀ, ਹਾਂਜੀ।
ਮੈਂ ਓਨੂੰ ਨੀਂ ਹਟਾਇਆ ਸੀ, ਮੈਂ ਸੁਣਿਆ ਸੀ ਕਿ ਓ ਓ ਵੀ ਹੈਲਦੀ ਹੁੰਦਾ ਐ ਖਾਣਾ, ਤੇ ਓਨੂੰ ਮੈਂ ਛੋਟੇ-ਛੋਟੇ ਪੀਸਿਸ ਚ ਕੱਟਿਆ ਸੀ। ਔਰ ਫੇਰ ਮੈਂ ਕੈਰੇਟ ਨੂੰ ਕੱਟਿਆ ਸੀ, ਲਾਈਕ ਮੈਂ ਕੈਰਟ ਨੂੰ ਔਰ ਬਰੋਕਲੀ ਨੂੰ ਔਰ ਮਸ਼ਰੂਮ ਨੂੰ ਇਨ੍ਹਾਂ ਨੂੰ ਥੋੜ੍ਹਾ ਸੋਟੇ ਕੀਤਾ ਸੀ ਸਿਰਫ ਸੋਟੇ ਵੀ ਮੈਂ ਬਹੁਤ ਮਤਲਬ ਹਾਫ ਸਪੂਨ ਤੋਂ ਵੀ ਘੱਟ ਮੈਂ ਓਦੇ ਅੰਦਰ ਬਟਰ ਪਾਇਆ ਸੀ। ਓਦੇ ਅੰਦਰ ਏ ਸਭ ਨੂੰ ਸੋਟੇ ਕੀਤਾ ਸੀ।
ਓਕੇ ਸਈ ਐ, ਸਈ ਐ।
ਬੋਤ ਜ਼ਿਆਦਾ ਫੇਰ ਉਹ ਹੋ ਜਾਂਦਾ ਨਾਂ, ਕੱਚੀ, ਕੱਚੀ ਵੀ ਨੀਂ ਖਾਈ ਜਾਂਦੀ।
ਹਾਂਜੀ, ਹਾਂਜੀ, ਹਾਂਜੀ।
ਮੈਂ ਪਨੀਰ ਨੂੰ ਵੀ ਸੋਟੇ ਕੀਤਾ ਸੀ ਪਨੀਰ ਵੀ ਸੋਟੇ ਕਰਕੇ ਮਤਲਬ ਬਹੁਤ ਸਾਰੀ ਵੈਜੀਟੇਬਲਸ ਓਨੀਅਨ ਲ ਲਿੱਤਾ ਇਹ ਸਭ ਨੂੰ ਥੋੜਾ ਥੋੜ੍ਹਾ ਸੋਟੇ ਕੀਤਾ ਅਹ ਸੋਟੇ ਮਤਲਬ ਹੂੰ ਜੋ ਮਤਲਬ ਇੱਕ ਤੇ ਅਸੀਂ ਫਰਾਈ ਕਰਦੇ ਹਾਂ ਚੀਜ਼ਾਂ ਨੂੰ ਸੋਟੇ ਮਤਲਬ ਅਸੀਂ ਕੜਾਹੀ ਦੇ ਅੰਦਰ ਬਸ ਮਤਲਬ ਅੱਧੇ ਚਮਚ ਤੋਂ ਵੀ ਘੱਟ ਤੇਲ ਜਾਂ ਘਿਓ ਜਾਂ ਬ ਮਟਰ ਲੈ ਕੇ ਆਪਣਾ ਸਾਰਾ ਜਿੰਨੀ ਵੀ ਸਾਡੀ ਸਬਜ਼ੀ ਆ ਉਹ ਸਭ ਨੂੰ ਭੁੰਨ ਲੈਣਾ।
ਓਕੇ ਓਕੇ।
ਉਹਦੇ ਅੰਦਰ ਤੇਲ ਨਹੀਂ ਲੱਗਦਾ ਔਰ ਉਹਦਾ ਕੋਈ ਵੀ ਨੁਕਸਾਨ ਨਹੀਂ ਹੈ ਕੋਈ ਵੀ। ਕਿਉਂਕਿ ਜੋ ਅਸੀਂ ਬਜ਼ਾਰ ਉਹ ਖਾਂਦੇ ਹਾਂ ਵੈਜੀਟੇਬਲਸ ਵਗੈਰਾ। ਉਹ ਨਾ ਤੇ ਉਹ ਲੋਕ ਧੋਂਦੇ ਆ। ਔਰ ਨਾ ਤੇ ਉਹ ਕੁਛ ਔਰ ਉਹ ਓਇਲ ਵੀ ਇੰਨਾ ਖ਼ਰਾਬ ਯੂਜ ਕਰਦੇ ਆ ਔਰ ਉਹ ਇੱਕ ਕਿ ਮਤਲਬ ਇੰਨਾ ਜ਼ਿਆਦਾ ਕੁਆਂਟਿਟੀ ਚ ਤੇਲ ਪਾਂਦੇ। ਆ ਸਮਾਨ ਨੂੰ ਉਹ ਸ਼ੈਲੋ ਫਰਾਈ ਕਰਨ ਵਿੱਚ।
ਅਗਰ ਅਸੀਂ ਕੋਈ ਨੂਡਲਸ ਵਗੈਰਾ ਬਾਜ਼ਾਰ ਤੋਂ ਖਾਂਦੇ ਹਾਂ ਨਾ ਜਿੰਨੀ ਕੁਆਂਟਿਟੀ ਨੂਡਲਸ ਦੀ ਹੁੰਦੀ ਏ ਨਾ। ਉਸ ਤੋਂ ਅੱਧਾ ਉਹ ਤੇਲ ਪਾ ਕੇ ਸਬਜ਼ੀਆਂ ਨੂੰ ਫਰਾਈ ਕਰਦੇ ਆ ਔਰ ਤੇਲ ਉਹਨਾਂ ਦੀ ਜੋ ਵੈਜ ਨੂਡਲਸ ਵਿਚ ਬਹੁਤ ਘੱਟ ਹੁੰਦੀ ਆ ਬਹੁਤ। ਤੇ ਉਹ ਬਹੁਤ ਅਨਹਲਦੀ ਹੁੰਦਾ ਏ।
ਹਾਂਜੀ ਹਾਂਜੀ।
ਮੈਂ ਤੇ ਆਪਣਾ ਘਰ ਸੈਲਡ ਬਣਾਉਣਾ ਸਟਾਰਟ ਕੀਤਾ ਸੀ ਮੈਂ ਮੋਸਟਲੀ ਆਹੀ ਖਾਂਦੀ ਸੀ ਇਹਨੂੰ ਸਭ ਨੂੰ ਵੈਜ ਟੇਬਲ ਵਗੈਰਾ ਨੂੰ ਸੋਟੇ ਕਰਕੇ ਉਹਨੂੰ। ਉਹਦੇ ਉੱਤੇ ਮੈਂ ਥੋੜਾ ਕਾਲਾ ਨਮਕ ਪਾ ਲੈਂਦੀ ਸੀ ਨਿੰਬੂ ਪਾਉਂਦੀ ਸੀ। ਔਰ ਮੈਂਨੇ ਇੱਕ ਅ ਮਤਲਬ ਆਵੋ ਕਾਡੋ ਦੀ ਪੇਸਟ ਬਣਾਈ ਸੀ ਮਤਲਬ ਆਵੋ ਕਾਡੋ ਨੇ ਲਿੱਤਾ ਉਹਨੂੰ ਕੱਟ ਲਿਆ।
ਉਹਦੇ ਅੰਦਰ ਕਾਲਾ ਨਮਕ ਕਾਲੀ ਮਿਰਚ ਨਮਕ ਨਾਰਮਲ ਵਾਈਟ ਸੋਲਸ ਹੁੰਦਾ। ਉਹ ਔਰ ਨੋਰਮਲ ਅਗਰ ਤੁਹਾਡੇ ਬੱਚਿਆਂ ਨੂੰ ਥੋੜ੍ਹਾ ਚਟਪਟਾ ਖਾਣਾ ਅੱਛਾ ਲੱਗਦਾ ਤਾਂ ਤੁਸੀਂ ਥੋੜਾ ਸਾ ਮੈਗੀ ਮਸਾਲਾ ਪਾ ਸਕਦੇ ਹੋ ਲਾਈਕ ਬਹੁਤ ਪਿੰਚ ਆ। ਉਹਨੂੰ ਸਭ ਨੂੰ ਉਹਦੇ ਅੰਦਰ ਥੋੜਾ ਸ ਦੁੱਧ ਪਾ ਕੇ ਉਹਨੂੰ ਹੈਂਡ ਗ੍ਰੈਂਡਰ ਨਾਲ ਪੇਸਟ ਕਰੀਮ ਵਕ ਬਣਾ ਜਿਵੇਂ ਸੋਸ ਆਂਦੀ ਨਾ ਬਜ਼ਾਰ ਦੀ ਜੋ ਅਸੀਂ ਯ ਕਰਦੇਿਆਂ ਉਹਨੂੰ ਸਕਿਪ ਕਰਕੇ ਅਸੀਂ ਉਹ ਆਵ ਕਾਡੋ ਵਾਲੀ ਸੋਸ ਬਣਾਈ ਔ ਅਸੀਂ ਉਹ ਸਾਰੀ ਆਵੋ ਕਾਡੋ ਵਾਲੀ ਸੋਸ ਜਿੰਨੀ ਵੀ ਸੀ ਨਾ ਉਹ ਸਾਰੀ ਅਸੀਂ ਆਪਣੀ ਵੈਜੀਟੇਬਲ ਵਿੱਚ। ਪਾ ਲਈ ਔਰ ਫੇਰ ਅਸੀਂ ਉਹ ਸੌਸ ਨਾਲ ਖਾਇਆ ਉਹ ਬਹੁਤ ਟੇਸਟੀ ਲੱਗਦਾ ਐ ਔਰ ਬਹੁਤ ਹੈਲਦੀ ਵੀ ਐ।
ਹਨ ਨਾ ਸਹੀ ਐ ਨਾ ਹੈਲਦੀ ਖਾਣਾ ਖਾਣਾ ਚਾਹੀਦਾ ਘਰ ਦਾ। ਘਰ ਦਾ ਖਾਣਾ ਜਿੰਨਾ ਜ਼ਿਆਦਾ ਬੋਡੀ ਨੂੰ ਮਿਲੇ ਓਨਾ ਅੱਛਾ ਹੈਗਾ ਏ।
ਹਾਂਜੀ ਉਹ ਤੇ ਹੈ ਉਹ ਮਤਲਬ ਬਹੁਤ ਹੈਲਦੀ ਆਪਸ਼ਨ। ਸਾਡੇ ਪਾਸੇ ਤੁਸੀਂ ਤੇ ਆਪਣੇ ਡਾਟਰ ਨੂੰ ਔਰ ਆਪਣੇ ਲੜਕੇ ਨੂੰ ਵੀ ਲਾ ਸਕਦੇ। ਕਿਉਂਕਿ ਅਗ ਤੁਹਾਡੇ ਉਹ ਵੈਜੀਟੇਬਲਸ ਖਾ ਲੈਂਦੇ ਆ।
ਹਾਂਜੀ ਹਾਂਜੀ।
ਵੈਜੀਟੇਬਲਸ ਖਾਂਦੇ ਆ ਉਹ ਜਾਂ ਕਿਉਂਕਿ ਅੱਜ ਕੱਲ ਦੇ ਬੱਚੇ
ਹਾਂ ਤੇ ਓ ਤੁਸੀਂ ਅਗਰ ਤੁਆਡੇ ਬੱਚੇ ਅਗਰ ਜਿਵੇਂ ਸ਼ਿਮਲਾ ਮਿਰਚ ਨੀ ਖਾਂਦੇ ਕਿਓਂ ਕਿਓਂਕਿ ਕੋਈ-ਕੋਈ ਬੱਚੇ ਸ਼ਿਮਲਾ ਮਿਰਚ ਵਗੈਰਾ ਏ ਸੋਚ ਕੇ ਨੀ ਖਾਂਦੇ ਕੇ ਐ ਮਿਰਚ ਹਰੀ ਵਾਲੀ ਤੇ ਤੁਸੀਂ ਓਦੀ ਜਗਾ ਜਿਵੇਂ ਅਗਰ ਓ ਕੈਰਟ ਖਾ ਲੈਂਦੇ ਆ। ਓਨੀਅਨ ਖਾ ਲੈਂਦੇ ਆ ਏ ਸਬ ਨੂੰ ਸੋਰਟੇ ਕਰਕੇ ਖਵਾ ਸਕਦੇ ਓਂ। ਔਰ ਤੁਸੀਂ ਜਿਵੇਂ ਕੀ ਮੈਂ ਦੇਖੇਆ ਸੀ ਇੱਕ ਨਾ ਲਾਈਕ ਸਾਡੇ ਰਿਲੇਸ਼ਨ ਵਿਚ ਈ ਸੀ ਓ ਅਬ ਮਤ ਮਤਲਬ ਮੇਰੀ ਨੋਨ ਈ ਸੀ ਓ ਨਾ ਆਪਨੇ ਡੋਟਰ ਔਰ ਸਰ ਨੂੰ ਨਾ ਪਾਸਤਾ ਖਿਲਾ ਰੀ ਸੀ। ਔਰ ਆਪਨੇ ਬੱਚਿਆਂ ਨੂੰ ਏਨਾ ਹੈਲ ਅਨਹੈਲਦੀ ਪਾਸਤਾ ਖਿਲਾ ਰੀ ਸੀ। ਜੋ ਚੀਜ਼ ਨੀ ਆਂਦੀ ਬਜ਼ਾਰ ਤੋਂ ਪ੍ਰਜ਼ਰਵੇਟਿਵ ਜੋ ਸਮਾਨ ਹੁੰਦਾ ਏ
ਹਾਂਜੀ-ਹਾਂਜੀ-ਹਾਂਜੀ।
ਓ ਵਾਲੇ ਚੀਜ਼ ਵਾਲਾ ਪਾਸਤਾ ਓਨਾਂ ਨੇ ਬਨਾਏਆ ਸੀ, ਔਰ ਏ ਓ ਖਿਲਾ ਰੀ ਸੀ। ਓ ਛੋਟੇ ਬੱਚਿਆਂ ਵਾਸਤੇ ਚੀਜ਼ ਨਈਂ ਹੈਲਦੀ ਓਪਸ਼ਨ ਨਈਂ ਏ। ਮਤਲਬ ਓ ਜੋ ਵਾਈਟ ਸੋਸ ਪਾਸਤਾ ਹੁੰਦਾ ਓਵੇਂ ਬਨਾਈ ਸੀ ਤੇ ਫਿਰ ਮੈਂ ਓਨਾਂ ਨੂੰ ਦੱਸ ਕੇ ਆਈ ਸੀ। ਕੀ ਤੁਸੀਂ ਪਾਸਤਾ ਸੂਜੀ ਵਾਲਾ ਲੈ ਕੇ ਨਾ ਓਨੂੰ ਅੱ ਅੱਛੇ ਨਾਲ ਵੈਜੀਟੇਬਲ ਪਾ ਕੇ ਤੁਸੀਂ ਵਾਈਟ ਸੋਸ ਦੀ ਜਗਾ ਨਾ ਮਲਾਈ ਪਾਲੋ। ਬੱਚੇ ਨੂੰ ਕੀ ਪਤਾ ਚੱਲ ਰੇਆ ਕੀ ਮਲਾਈ ਐ ਯਾ ਵਾਈਟ ਸੋਸ।
ਹਾਂ ਸਈ ਗੱਲ-ਸਈ ਗੱਲ
ਸੰਨੇ ਕੇ-ਕੇ ਮਤਲਬ ਮੈਂ ਵੀ ਤੇ ਮੈਂ ਵੀ ਓਹੀ ਖਾਨਾ ਸਟਾਟ ਕਰ ਕੀਤਾ ਸੀ ਕਿਓਂਕਿ ਕਰੇਵਿੰਗ ਤੇ ਹੁੰਦੀ ਐ ਹੁਨ ਅਗਰ ਮੈਂ ਵਾਈਟ ਸੋਸ ਪਾਸਤਾ ਖਾਵਾਂਗੀ ਤੇ ਓ ਬਹੋਤ ਤਾ ਅਨਹੈਲਦੀ ਹੋ ਜਾਏਗਾ। ਤੇ ਓਦੀ ਜਗਾ ਮੈਂ ਅ ਮਲਾਈ ਪਾ ਕੇ ਖਾਂਦੀ ਸੀ ਔਰ ਓ ਬਹੋਤ ਟੇਸਟੀ ਵੀ ਲੱਗਦਾ। ਸੀ ਕੀ
ਐਦੇ ਵਿੱਚ ਨਾ ਮੈਂ ਇੱਕ ਵਾਰ ਕੀ ਕੀਤਾ ਸਵੇਰੇ ਮੈਂ ਰਾਤੀ ਨਾ ਓ ਕਾਲਾ ਚਨਾ ਨੀ ਹੁੰਦਾ
ਹਾਂਜੀ-ਹਾਂਜੀ।
ਕਾਲਾ ਚਨਾ ਤੇ ਹਰੇ ਮੂੰਗ
ਹਾਂਜੀ-ਹਾਂਜੀ।
ਭਿਗੋਂ ਕੇ ਰੱਖ ਤੇ ਰਾਤੀ ਸਵੇਰੇ ਮੈਂ ਓਨੂੰ ਗ੍ਰੈਂਡ ਕਰ ਲੇਆ।
ਹਾਂਜੀ।
ਤੇ ਓਦੇ ਵਿੱਚ ਹਲਕਾ ਜਾ ਪਾਨੀ ਪੂਨੀ ਪਾ ਕਰ ਨਾ ਮੈਂ ਦਾ ਓ ਬਨਾਏਆ ਤੇ ਓਨੂੰ ਤੇ ਓਦੇ ਫਰਾਈ ਪੈਨ ਤੇ ਹਲਕਾ-ਹਲਕਾ ਬਟਰ ਲਗਾ ਕੇ ਓ ਚਿੱਲੇ ਬਨਾ ਲਏ।
ਛੋਟੇ ਕਰ ਲੇਆ ਅੱਛਾ-ਅੱਛਾ ਓਦੇ ਚੀਲੇ ਓਦੇ ਬਨ ਗਏ ਚੀਲੇ।
ਹਾਂ ਬੜੇ ਆਰਾਮ ਨਾਲ ਬੜੇ ਸਵਾਦ ਬਨਦੇ ਚੀਲੇ, ਓ ਓਦੇ ਉੱਪਰ ਈ ਨਾ
ਵੀ ਓਦੇ, ਹਾਂਜੀ।
ਓਨੂੰ ਮੈਂ ਉੱਤੇ ਨਾ ਹਲਕੀ ਹਲਕੀਆਂ ਸਬਜ਼ੀਆਂ ਲਗਾ ਕੇ ਪਨੀਰ ਲਗਾ ਕੇ ਓਨੂੰ ਗਰਲਿਸ ਐਸਾ ਕੀਤਾ ਜੇਸੇ ਪੀਜ਼ਾ ਨੀ ਹੁੰਦਾ। ਓਨਲੀ ਗਾਰਲਿਸ ਕੀ ਤਾਂ ਓ ਓਰਗੈਨੋ ਲੈ ਆਏਆ ਸੀ ਮੈਂ ਬਾਜ਼ਾਰੋਂ ਓਰਗੈਨੋ ਚਿਲੀ ਫਲੈਕਸ ਓ ਹਲਕੀਆਂ ਹਲਕੇ-ਹਲਕੇ ਉੱਪਰ ਕਰ ਓ ਓਨਾਂ ਨੇ ਥੋੜਾ ਜਾ ਸ਼ੌਕ ਨਾਲ ਖਾਦਾ ਸੀ ਤੇ ਅੱਜ ਵੀ ਸ਼ੌਕ ਨਾਲ ਖਾ ਲੈਂਦਾ ਥੋੜਾ ਬੋਤ।
ਹੂੰ। ਓਨਾਂ ਨਈਂ ਪਰ ਏ ਬੋਤ ਹੈਲਦੀ ਓਪਸ਼ਨ ਐ ਤੇ ਤੁਸੀਂ ਬੋਤ ਅੱਛੀ ਚੀਜ਼ ਬਨਾਈ ਮੈਂ ਵੀ ਬਨਾਵਾਂਗੀ ਅੱਜ। ਤੇ ਬਹੁਤ ਤੁਸੀਂ ਉਦੇ 'ਚ ਨਮਕ ਵਗੈਰਾ ਸੋਲਟ ਵੋਲਟ ਸਭ ਪਾਇਆ ਸੀ।
ਹਾਂ ਬਿਲਕੁਲ ਥੋੜਾ-ਥੋੜਾ-ਥੋੜਾ ਜਿਹਾ ਥੋੜਾ ਜਿਹਾ ਲਸਣ ਪਾਇਆ ਥੋੜੀ ਛੋਟੀ ਹਲਕੀ ਸੀ ਹਰੀ ਮਿਰਚ ਪਾਈ। ਹਲਕਾ ਜਿਹਾ ਨਮਕ ਬਸ ਐ ਦੋ ਤਿੰਨ ਚੀਜ਼ਾਂ ਈ ਪਾਈਆਂ ਸੀ। ਤੇ ਅੱਛਾ ਲੱਗਿਆ ਉਨਾਂ ਨੂੰ
ਬੱਚਿਆਂ ਨੂੰ ਤੇ ਕੁਛ ਵੈਸੇ ਇੰਨਾ ਪਤਾ ਨਈ ਹੁੰਦਾ ਬੱਚੇ ਸਿਰਫ ਦੇਖ-ਦੇਖ ਕੇ ਚੀਜ਼ਾਂ ਮੰਗਦੇ ਆ।
ਹੂੰ ਬਿਲਕੁਲ ਸਈ ਗੱਲ ਹੈਗੀ।
ਓ-ਓ ਦੇਖੇਂਗੇ ਕਿ ਇਨਾਂ ਨੇ ਐ ਖਾ ਲਿਆ ਇਨਾਂ ਨੇ ਐ ਲਿੱਤਾ ਐ ਤੇ ਮੈਨੂੰ ਵੀ ਚਾਈਦਾ ਐ।
ਹੁਣ ਜ ਜਿਸ ਚੀਜ਼ ਤੋਂ ਮਨਾ ਕਰਾਂਗੇ ਲੈਣਾ ਵੀ ਉਨਾਂ ਨੇ ਉਹੀ ਐ।
ਹਾਂਜੀ ਓ ਤੇ ਹੈ। ਬੱਚਿਆਂ ਨੂੰ ਤੇ ਵੈਸੇ ਵੀ ਥੋੜ੍ਹਾ ਹੈਲਦੀ ਹੀ ਖਵਾਣਾ ਚਾਈਦਾ ਕਿਉਂਕਿ ਹਜੇ ਤਾਂ ਏਜ ਅਸੀਂ ਕੰਟਰੋਲ ਕਰ ਸਕਦੇ ਆਂ। ਵੱਡੇ ਹੋ ਕੇ ਜਦ ਓ ਖੁਦ ਪੜ੍ਹਨ ਜਾਏਗੇ ਬਾਰ ਜਾਏਗੇ ਤੇ ਓ ਨਈ ਓ ਤੇ ਬਾਰ ਕ ਦਾ ਹੀ। ਖਾਂਏਗੇ
ਬਿਲਕੁਲ-ਬਿਲਕੁਲ-ਬਿਲਕੁਲ ਓ ਤੇ ਈ। ਮੈਂ ਉਦੋਂ ਜੂਸ ਲੈ ਕੇ ਆ ਬਾਰੋ ਦੀ ਜੂਸ ਨਈ ਮਿਲਦਾ।
ਅ ਬਾਜ਼ਾਰ ਤੋਂ ਜੋ ਬਣਿਆ ਬਣਾਇਆ ਆਂਦਾ ਅੱਛਾ-ਅੱਛਾ ਪ੍ਰਜਰਵੇਟਿਵ ਵਲੇ
ਹੂੰ ਮੇਰੇ ਮੁੰਡੇ ਨੇ ਤੇ ਇੱਕ ਸ਼ਿਵ ਲਿੱਤਾ ਸਾਰਾ ਡੋਲਤਾ ਕੈਂਦਾ ਮੈਂ ਨੀ ਪੀਂਦਾ। ਬੜਾ ਮਿੱਠਾ ਹੈਗਾ ਓ ਮੇਰੀ ਗੁੜੀਆਂ ਨੇ ਉਨੂੰ ਉਨੂੰ ਦੇਖਿਆ ਨਾ ਬਈ ਇਨੇ ਸੁੱਟਤਾ ਤੇ ਉਨੇ ਵੀ ਨਾਲ ਈ ਸੁੱਟਤਾ।
ਹਾਂ ਦੇਖ-ਦੇਖ ਕੇ ਕਰਦੇ ਆ ਬੱਚੇ ਤੇ
ਚਲੋ ਥੈਂਕ ਯੂ ਬੋਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਹਾਂਜੀ-ਹਾਂਜੀ ਠੀਕ ਹੈ ਚਲੋ ਮੈਂ ਕਰਦੀ ਹਾਂ ਫਿਰ ਥੋੜੇ ਟਾਈਮ ਤ ਗੱਲ ਠੀਕ ਏ
ਹਾਂਜੀ-ਹਾਂਜੀ ਥੈਂਕ ਸਤਿ ਸ਼੍ਰੀ ਅਕਾਲ ਜੀ।